ਹੈਓ। ਹੈਲੋ।
ਹੈਲੋ ਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸੁਣਾਓ ਕਿੱਦਾਂ?
ਹੈਲੋ। ਸੀ।
ਹੈਲੋ।
ਸਤਿ ਸ੍ਰੀ ਅਕਾਲ ਜੀ।
ਹਜੀ ਹਾਂਜੀ ਸਤਿ ਸ਼ੀ ਅਕਾਲੀ ਹੋਰ ਸੁਣਾ ਕਿੱਦਾ ਠੀਕ।
ਹਾਂਜੀ ਕਿਵੇਂ ਠੀਕ ਹੋ ਜੀ।
ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ?
ਤਿਾਰ।
ਹਾਂਜੀ ਹਾਂਜੀ ਮੈਮ ਤੁਹਾਡੀ ਆਵਾਜ਼ ਨਾ ਥੋੜ੍ਹੀ ਕੱਟ ਕੱਟ ਕੇ। ਹਾਂਜੀ ਤੁਹਾਡੀ ਆਵਾਜ਼ ਨਾ ਥੋੜੀ ਕੱਟ ਕੱਟ ਕੇ ਆ ਰਹੀ ਮੈਮ।
ਠਕ ਮੈਮ।
ਹਾਂਜੀ ਹਾਂਜੀ ਹੁਣ ਠੀਕ ਆ।
ਹਾਂਜੀ ਮੈਮ ਤੁਹਾਡਾ ਮਨਪਸੰਦੀ ਤਿਉਹਾਰ ਕਿਹੜਾ ਹੈ।
ਹਾਂਜੀ ਮੇਰਾ ਮਨਪਸੰਦ ਤਿਉਹਾਰ ਦੀਪਾਵਲੀ।
ਅੱਛਾ ਜੀ।
ਵੈਸੇ ਤਾਂ ਸਾਰੇ ਤਿਉਹਾਰ ਬਹੁਤ ਵਧੀਆ ਵਾ ਸਾਡੇ ਕਲਚਰ ਦੇ। ਸਾਰੇ ਤਿਉਹਾਰ ਹਾਂਜੀ ਸਾਰੇ ਤਿਉਹਾਰ ਬਹੁਤ ਵਧੀਆ। ਦੀਪਾਵਲੀ ਵੀ ਲਾਈਟਿੰਗ ਵਾਲਾ ਹੋਣਾ ਵਾ ਤਿਉਹਾਰ ਸਫਾਈਆਂ ਸਫੂਈਆਂ ਕਰਨੀਆਂ। ਪੇਟ ਵਗੈਰਾ ਕਰਨੇ ਆ। ਨਵੇ ਨਵੇ ਚੀਜ਼ਾਂ ਡੈਕੋਰੇਸ਼ਨ ਕਰਨੀਆਂ ਘਰ ਦੀਆਂ।
ਹਾਂਜੀ ਸਾਰੇ ਤਿਉਹਾਰ ਵਧੀਆ ਵਾ ਹਨਾ।
ਹਾਂਜੀ ਹਾਂਜੀ ਸਾਰੇ ਤਿਉਹਾਰ ਵਧੀਆ।
ਅੱਛਾ ਜੀ। ਹੋਰ ਤੁਸੀਂ ਲੋਹੜੀ ਦਾ ਤਿਉਹਾਰ ਕਿੱਦਾਂ ਸੈਲੀਬ੍ਰੇਟ ਕਰਦੇ ਹੋ ਜੀ।
ਹਾਂਜੀ ਲੋਹੜੀ ਦਾ ਤਿਉਹਾਰ। ਸਾਡੇ ਮਤਲਬ ਜੇ ਕਿਸੇ ਦੇ ਬੇਟਾ ਹੋਇਆ ਹੋਵੇ ਜਾਂ ਕਿਸੇ ਦੀ ਮੈਰਿਜ। ਈ ਹੋਵੇ ਫੇਰ ਤਾਂ ਬੜੀ ਧੂਮ ਧਾਮ ਨਾਲ ਸਾਰੇ ਇਕੱਠੇ ਫੈਮਲੀ ਮੈਂਬਰ ਇਕੱਠੇ ਹੁੰਦੇ ਆ ਉਹਨਾਂ ਨੂੰ ਖਾਣੇ ਤੇ ਇਨਵਾਈਟ ਕਰਦੇ ਆ ਉਹਨਾਂ ਨੂੰ ਤੇ ਲੋਹੜੀ ਦੀ ਅਗਨੀ ਜਲਾਈ ਜਾਂਦੀ ਆ ਲੋਹੜੀ ਦੀ ਅਗਨੀ ਜਲਾ। ਮੂੰਫਲੀਆਂ ਰੇੜੀਆਂ ਗੱਚਕ ਵਗੈਰਾ ਸਾਰੀਆਂ ਚੀਜ਼ਾਂ ਉਹਨਾਂ ਵਿੱਚ ਪਾਉਂਦੇ ਆ ਪੂਜਾ ਕਰਦੇ ਆ।
ਹਾਂਜੀ ਹਾਂਜੀ।
ਹਾਂਜੀ ਫਰ ਬੱਸ ਡੀਜੇ ਡੂਜੇ ਚਲਾ ਕੇ ਗਾਣੇ ਗੂਲੇ ਲਗਾ ਕੇ।
ਅੱਛਾ ਜੀ ਸਾਡੇ ਤਾਂ ਮਹੱਲੇ ਜਿੱਦਾ ਸਾਰੇਆਂ ਨੇ ਇਕੱਠੇ ਲੋਹੜੀ ਪਾਉਂਦੇ ਆ। ਘਰੇ ਵੀ ਮੱਥਾ ਟੇਕਦੇ ਆ ਤੇ ਫਿਰ ਉੱਥੇ ਡੈਕ ਵਗੈਰਾ ਲਾ ਕੇ ਨੱਚਦੇ ਆ। ਰੇਵੜੀਆਂ ਖਾਂਦੇ ਆ ਮੱਥਾ ਟੇਕ। ਕਿ ਪੂਰੀ ਵਧੀਆ ਤਰ੍ਹਾਂ ਰਾਤ ਦੇ ਇੱਕ ਦੋ ਵਜੇ ਤੱਕ ਨੱਚਦੇ ਟੱਪਦੇ ਆ। ਏਦਾਂ ਮਨਾਉਂਦੇ ਲੋਹੜੀ ਬਹੁਤ ਵਧੀਆ ਤਰ੍ਹਾਂ ਮਨਾਉਂਦੇ ਆ ਜੀ।
ਹਾਂਜੀ ਹਾਂਜੀ।
ਦਾ ਤਿਉਹਾਰ ਹੀ ਲੋਹੜੀ ਹੈ ਜੀ।
ਹਾਂਜੀ ਹਾਂਜੀ ਹਾਂ ਕਾਫੀ ਇੰਜੋਏ ਹੁੰਦਾ ਲੋਹੜੀ ਤੇ।
ਸਾਡੇ ਬਸੰਤ ਪੰਚਮੀ ਦੇ ਵੀ ਬਹੁਤ ਰੌਣਕਾਂ ਲੱਗਦੀਆਂ।
ਹਾਂਜੀ ਹਾਂ ਸਾਡੇ ਵੀ ਬਹੁਤ ਇੱਥੇ ਰੌਣਕਾਂ ਲੱਗਦੀਆਂ ਬਸੰਤ ਪੰਚਮੀ ਤੇ। ਹਮ ਬੱਚੇ ਪਤੰਗਬਾਜ਼ੀ ਕਰਦੇ ਆ। ਛੱਤ ਤੇ ਚੜ ਕੇ ਕੋਈ ਡੀਜ਼ੇ ਲਗਾ ਕੇ ਨੱਚਦੇ ਆ ਨਾਲ ਨਾਲ ਭੰਗੜੇ ਪਾਉਂਦੇ ਆ।
ਹਾਂਜੀ ਹਾਂਜੀ ਇਹ
ਪਤਾ ਨੀ ਪਤਾ ਨੀ ਕਿੰਨੇ ਕਿੰਨੇ ਪੈਸੇ ਖਰਚਦੇ ਵੇਸਟ ਵੀ ਕਰਦੇ ਆ ਚਲੋ ਪਤੰਗ ਲਿਆਣੇ ਡੋਰ ਲਿਆਣੇ ਹੈ। ਹਮ ਕਾਫੀ ਕੁਛ ਲਿਆਂਦੀ ਹੈ। ਕਾਫ਼ੀ ਕੁਛਲਿਆਂਦੇ।
ਅੱਛਾ ਜੀ ਇਹ ਤਾਂ ਹੈ ਹੀ ਹੈ ਜੀ।
ਹਾਂਜੀ ਹਾਂਜੀ।
ਮੈਂ ਤੁਹਾਨੂੰ ਦੱਸ ਅੱਾ ਮੇਰਾ ਲੋਹੜੀ ਵੀ ਬਹੁਤ ਮਨਪਸੰਦ ਦਾ ਤਿਉਹਾਰ ਹੈ ਜਿੱਦਾਂ ਸਾਡੇ ਇੱਥੇ ਮਨਾਉਂਦੇ ਆ ਨਾ। ਬਹੁਤ ਵਧੀਆ ਤਰ੍ਹਾਂ ਧੂਮ ਧਾਮ ਨਾਲ ਮਨਾਉਂਦੇ ਆ ਹੋਰ ਮੈਨੂੰ ਹੋਰ ਮੇਰਾ ਮਨਪਸੰਦ ਹੈ ਦੀਵਾਲੀ ਆ ਜੀ। ਬਹੁਤ ਵਧੀਆ ਲੱਗਦਾ ਵਵਾਈਆਂ ਹੁੰਦੀਆਂ ਵਾ ਜਿੱਦਾਂ ਰੰਗੋਲੀਆਂ। ਠ ਸਾਰਾ ਕੁਛ ਬਣਾਉਣਾ।
ਹਾਂਜੀ ਘਰ ਡਿਸ਼ਾਂ ਬਣਾਉਦੇ ਆ ਦੀਵਾਲੀ ਤੇ।
ਹਾਂਜੀ ਹਾਂਜੀ।
ਕਈ ਪਕੌੜੇ ਬਣਾਉਂਦੇ ਆ ਕੋਈ ਚਲੋ ਚਿਕਨ ਦੇ ਸ਼ਕੀਰ ਕੋਈ। ਚਿਕਨ ਚੁਕਨ ਬਣਾਉਂਦੇ ਆ। ਹਮ ਹਾਂਜੀ।
ਹਾਂਜੀ। ਹੋਰ ਵਧੀਆ ਜੀ ਤੁਸੀਂ ਸੁਣਾਓ ਠੀਕ।
ਹਾਂਜੀ ਹਾਂਜੀ ਵਧੀਆ। ਬਹਾਰ ਤਾਂ ਸਾਰੇ ਹੀ ਚੰਗੇ ਆ ਆਪਣੇ ਪੰਜਾਬ ਦੇ।
ਆਹੋ ਜੀ ਹਾਂਜੀ ਮਾੜਾ ਤਾਂ ਕੋਈ ਵੀ ਨੀ ਹਰੇਕ ਤਿਉਹਾਰ ਦੀ ਆਪਣੀ ਆਪਣੀ।
ਹਾਂ ਆਪਣੀ ਆਪਣੀ ਪਹਿਚਾਣ ਆਪਣੇ ਆਪਣੇ ਕਲਚਰ ਨਾਲ ਹਾਂਜੀ ਆਪਣੇ ਆਪਣੇ ਕਲਚਰ ਨਾਲ ਜੁੜੇ ਵਿਆਹਇਆ ਹਰੇਕ
ਹਾਂਜੀ ਇਹ ਤਾਂ ਹੈ ਜੀ। ਧੀਆਂ ਦਾ ਤਿਉਹਾਰ ਬੜਾ ਮਨਾਇਆ ਜਾਂਦਾ ਹੈ ਜੀ।
ਹਾਂਜੀ ਤੀਆਂ ਦਾ ਤਿਉਹਾਰ ਸਾਵਣ ਮਹੀਨਾ ਹੁਣ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਣੇ ਬਸ। ਸੋਨ ਮਹੀਨਾ ਸ਼ੁਰੂ ਹੋ ਜਾਣਾ ਫੇਿਰ। ਫਾਸਟ ਰੱਖੋ ਸੋਨ ਮਹੀਨੇ ਦੇ ਫੇਰ ਲੋਕੀ ਜਾਂਦੇ ਮਾਤਾ ਦੇ ਜਾਂਦੇ ਆ ਚਿੰਤ। ਭਮੀ ਹਮ ਥਾਂ ਹਾਂਜੀਥ ਬੜੇ ਲੰਗਰ ਵਗੈਰਾ ਲਗਾਉਂਦੇ ਆ। ਜ। ਚਿੰਤਪੂਰਨੀ ਮਾਤਾ ਦੇ ਮੇਲੇ ਸ਼ੁਰੂ ਹੋ ਜਾਣੇ ਹੁਣ। ਹਮ ਹਮ ਕਾਫੀ ਲੋਕੀ ਜਾਂਦੇ ਆ ਉੱਥੇ ਘੁੰਮਣ ਫਿਰਨ ਮੱਥਾ ਟੇਕ ਕੇ ਆਉਂਦੇ ਆ ਵੀਈ ਸੁੱਖਣਾ ਸੁੱਖੀਆਂ ਹੁੰਦੀ ਜਿਨਾਂ ਨੇ ਆਪਣੀ ਸੁਖਨਾ ਵਗੈਰਾ ਲਾ ਕੇ ਆਉਂਦੇ ਉੱਥੇ
ਤੁਸੀਂ। ਰੱਖੜੀ ਦਾ ਤਿਉਹਾਰ ਕਿੱਦਾਂ ਮਨਾਉਂਦੇ ਹੋ ਜੀ।
ਹਾਂਜੀ ਲੱਕੜੀ ਦਾ ਤਿਉਹਾਰ ਬਸ ਇਏਦ ਪਹਿਲੇ ਸਾਡੇ ਸਿਸਟਰ ਲ ਆਉਂਦੇ ਆ ਪਹਿਲੇ ਤੇ ਫੇਰ ਅਸੀਂ ਹਾਂਜੀ ਫੇਰ ਅਸੀਂ ਵੀ ਜਾਵ। ਹੁੰਦਾ ਵਾ ਹਾਂ ਅਸੀਂ ਵੀ ਜਾਂਦੇ ਹ ਬਸ ਚ ਸ਼ੋਪਿੰਗ ਕਰਕੇ ਮ। ਮਿਠਾਈ ਵਗੈਰਾ ਖਰੀਦ ਕੇ ਰੱਖੜੀਆਂ ਖਰੀਦ ਕੇ ਬਸ ਜਾਈਦਾ ਜਾਂਦੇ ਖਾਣਾ ਖੁਣਾ ਬਣਾ ਕੇ। ਰੱਖਦੀ ਆ ਹਮ ਬਸ ਵਜ ਤ। ਰੱਖੜੀ ਸੈਲੀਬ੍ਰੇਟ ਕਰਕੇ ਰੱਖੜੀ ਬੰਨ ਕੇ। ਪੂਜਾ ਵਗੈਰਾ ਕਰਕੇ ਫਿਰ ਬਸ ਖਾਣਾ ਖੁਣਾ ਖਾ ਕੇ ਤੇ ਥੋੜ੍ਹੀ ਬਹਿ ਕੇ ਗੱਪਾਂ ਸ਼ੱਪਾਂ।
ਅੱਛਾ ਜੀ।
ਹਾਂਜੀ। ਬਸ ਫੇਰ ਆਪਣੇ ਆਪਣੇ ਘਰ ਇਨੇ ਚ ਬਸ ਫੈਮਲੀ। ਮੇਲ ਹੋ ਜਾਂਦਾ।
ਹਾਂਜੀ ਇਹ ਤਾਂ ਇਸੇ ਬਹਾਨੇ ਭੈਣ ਭਰਾਵਾਂ ਨਾਲ ਮੇਲ ਹੋ ਜਾਂਦਾ। ਓਦਾਂ ਕਿੱਥੇ ਕੋਈ ਹਨਾ ਏਦਾਂ ਆਉਂਦਾ ਇੱਕ ਬਹਾਨਾ ਹੀ ਚਾਹੀਦਾ ਹੁੰਦਾ ਹਾਂਜੀ।
ਬਨਾ ਹੀ ਚਾਹੀਦਾ ਹੁੰਦਾ ਹਾਂਜੀ ਬਸ ਫੈਮਿਲੀ ਚ ਕੋਈ ਛੋਟਾ ਫੰਕਸ਼ਨ ਹੋਵੇ ਬਸ ਕੋਈ ਨੀ ਆਪਣੀ ਫੈਮਿਲੀ ਕੰਮ ਆਉਂਦੀ। ਚਲੋ ਤਿਉਹਾਰਾਂ ਇਕੱਠੇ ਹੋ ਜਾਂਦੇ ਆ।
ਹਾਂਜੀ ਹੈ, ਜੀ। ਤੇ ਹੋਰ ਕਰਵਾਚੌਥ ਦਾ ਤਿਹਾਰ ਕਿੱਦਾਂ ਮਨਾਦੇ ਔ।
ਹਾਂਜੀ, ਕਰਵਾ ਚੋਥ ਦਾ ਤਿਹਾਰ ਬਸ ਸੱਸ ਦੇ ਦਿੱਤੇ ਸਮਾਨ ਨਾਲ।
ਅੱਛਾ ਜੀ, ਵਾਹਵਾ ਸ਼ੋਪਿੰਗ ਕਰ ਲੈਂਦੇ ਹੋਣੇ ਤੁਸੀਂ ਤਾਂ।
ਹਾਂਜੀ-ਹਾਂਜੀ, ਹਾਂ ਸ਼ੋਪਿੰਗ ਨਹੀਂ ਪਰ ਇੰਨੀ ਵੀ ਨਹੀਂ ਠੀਕ-ਠੀਕ। ਬਸ ਜਿਆਦਾ ਨੀ ਸ਼ੌਕ ਰੱਖਿਆ ਔਦਾ। ਬਸ ਇਹ ਹੁੰਦਾ ਵੀ ਚਲੋ ਅਹ ਨਵਾਂ। ਸੂਟ ਵਗੈਰਾ ਕਹਿੰਦੇ ਪਾਈ ਦਾ ਕੂੜਾ ਪਾਈ ਦਾ ਵਾ ਉਹ ਲੈਣਾ ਪੈਂਦਾ ਵਾ, ਉਹ ਮੈਨੂੰ ਟੈਨਸ਼ਨ ਨੀ ਹੁੰਦੀ ਮੇਰੇ ਮਦਰ ਇਨ ਲੋ ਨੂੰ ਟੇ ਹੁੰ ਸੀ ਹੁਣ ਤਾਂ ਚਲੋ ਐਕਸਪਾਇਰ ਹੋ ਗਏ, ਉਹੋ ਉਹਨਾਂ ਨੂੰ ਟੈਂਸ਼ਨ ਹੁੰਦੀ ਸੀ। ਹੂੰ, ਵੀ ਕੱਪੜੇ ਲੈਲੋ ਸਵਾਲੋ ਵੱਡਿਆਂ ਦਾ ਬੜਾ ਸਹਾਰਾ ਹੁੰਦਾ।
ਤਿਹਾਰ ਬਹੁਤ ਵਧੀਆ।
ਹਾਂਜੀ-ਹਾਂਜੀ ਤਿਹਾਰ ਸਾਰੇ ਬਹੁਤ ਵਧੀਆ ਹੈ।
ਹਾਂਜੀ ਨਵਰਾਤਿਆਂ ਤੋਂ ਬਾਅਦ ਹਾਂਜੀ। ਨਵਰਾਤਰੀਆਂ ਤੋਂ ਬਾਅਦ। ਆ ਜਾਂਦੀਆਂ ਐ।
ਹਾਂਜੀ-ਹਾਂਜੀ ਹਾਂ। ਨਵਰਾਤਰੀ ਥੋੜ੍ਹੀ ਦੇਰ ਕਰਕੇ ਤੇ ਬਾਅਦ ਚ ਫੇਰ ਕੰਜਕਾਂ।
ਹਾਂਜੀ, ਹੋਰ? ਜਿੱਦਾਂ ਹੁਣ ਉਹ ਵਾਲਾ। ਤਿਉਹਾਰ ਆਦਾ ਹਨਾ, ਉਦੋਂ ਵੀ ਪਹਿਲਾਂ ਹੀ ਕਿੱਦਾਂ ਸ਼ੋਭਾ ਯਾਤ ਯਾਤਰਾ ਵਗੈਰਾ ਸ਼ੁਰੂ ਕਰ ਦਿੰਦੇ ਆ।
ਹਾਂਜੀ-ਹਾਂਜੀ-ਹਾਂਜੀ, ਦੁਸਹਿਰੇ ਤੇ ਹਾਂ ਪਹਿਲੇ ਰਾਮ ਲੀਲਾ ਵਗੈਰਾ ਲੱਗਣ ਲੱਗ ਪੈਂਦੀ ਹੈ। ਕਾਫੀ ਟਾਈਮ ਹੁੰਦਾ ਸ਼ਹਿਰਾਂ ਚ ਤਾਂ ਬੜਾ ਕਰੇਜ਼ ਆ। ਹਾਂਜੀ, ਹਾਂ-ਹਾਂ ਕਾਫੀ ਕਰੇਜ਼ ਹੁੰਦਾ ਲੋਕ ਲੋਕ ਜਾਂਦੇ ਆ ਦੇਖਣ ਵਾਸਤੇ ਦੁਸਹਿਰਾ। ਕਾਫੀ ਇਕੱਠੇ ਹੋ ਕੇ ਨਵੇਂ-ਨਵੇਂ ਕੱਪੜੇ ਪਾ ਕੇ ਦੁਸਹਿਰਾ ਦੇਖਣ ਜਾਂਦੇ ਆ।
ਹੂੰ। ਅੱਛਾ ਜੀ, ਹਾਂਜੀ ਲੋਕਾਂ ਨੂੰ ਬੜਾ ਕਰੇਜ਼ ਹੁੰਦਾ, ਹਾਂਜੀ ਪਹਿਲਾਂ-ਪਹਿਲਾਂ ਤਾਂ ਅਸੀਂ ਵੀ ਬਹੁਤ ਜਾਂਦੇ ਸੀ।
ਹਾਂਜੀ, ਬਚਪਨ ਚ ਜ਼ਿਆਦਾ ਚਾਅ ਹੁੰਦਾ ਵਾ ਬਚਪਨ ਚ ਜ਼ਿਆਦਾ। ਦੇ ਜਦ ਥੋੜੇ ਵੱਡੇ ਹੋ ਜਾਂਦੇ ਆ ਹੁਣ।
ਪਰ ਹਰ ਇੱਕ ਹਰ ਕਿਸੇ ਨੇ ਇੱਕ ਨਾ ਇੱਕ ਵਾਰ ਤੇ ਦੁਸ਼ਹਿਰਾ ਮਤਲਬ ਦੇਖਿਆ ਹੀ ਹੁੰਦੇ ਆ ਕਿ ਤਾਂ ਰਵਾਨ ਨੂੰ ਅੱਗ ਲਾਦੇ ਆ। ਹਾਂਜੀ, ਇਹ ਤਾਂ ਬਥੇਰੀ ਵਾਲੀ ਦੇਖ ਬਥੇਰੀ ਆਲੀ ਦੇਖਿਆ ਪਰ ਹੁਣ ਨੀ ਦੇਖਦੇ ਹੁਣ ਜਿੱਦਾਂ ਸਾਡੇ। ਪਿੰਡਾਂ ਚ ਨਾ ਲੋਕੀ ਆਪ ਹੀ ਪਾਰਕ ਚ ਪੁਤਲੇ ਬਣਕੇ ਆਪ ਹੀ।
ਹਾਂ ਬਸ-ਬਸ ਹੁਣ ਸ਼ਹਿਰਾਂ ਚ ਵੀ ਇਹ ਟਰੈਂਡ ਹੋ ਗਿਆ ਹਾਂਜੀ। ਸ਼ਹਿਰਾਂ ਚ ਵੀ ਟਰੈਂਡ ਹੋ ਗਿਆ, ਬਸ ਪਾਰਕ ਦੇਖਦੇ ਗਰਾਊਂਡ ਦੇਖਦੇ ਆ ਇੱਕ ਇੱਕ ਮੁਹੱਲਾ ਵੰਡਿਆ ਹੁੰਦਾ। ਉਥੇ ਬਸ ਰਾਵਣ ਕੁੰਮਕਣ ਮੇਘਨਾਥ ਨੇ ਪੁਤਲੇ ਬਣਾ ਕੇ ਤੇ ਪਟਾਕੇ ਵਗੈਰਾ ਫਿੱਟ ਕਰਕੇ ਉਹਨਾ ਵਿੱਚ ਤੇ ਕਰ ਦਿੱਤਾ। ਦਿੰਦੇ ਉਹਨਾਂ ਨੂੰ।
ਹਾਂਜੀ, ਪਰ ਸਾਨੂੰ ਇਹਥੋਂ ਆਈ ਸਿੱਖਿਆ ਮਿਲਦੀ ਐ ਵੀ ਇਹ ਤਿਉਹਾਰ ਤੁਹਾਨੂੰ ਈ ਸਿੱਖਿਆ ਮਿਲਦੀ। ਵੀ ਜਿਹੜੀ ਬੁਰਾਈ ਆ ਉਹ ਹਾਰਦੀ ਹੈ।
ਬੁਰਾਈ ਹਾਰਦੀ ਐ ਬਿਲਕੁਲ, ਰਾਈਟ ਹਾਂਜੀ ਸਹੀ ਗੱਲ ਆ।
ਹਾਂਜੀ, ਇਹ ਤਾਂ ਗੱਲ ਸਹੀ ਗਈ ਤੁਸੀਂ ਬਿਲਕੁਲ।
ਹਾਂਜੀ-ਹਾਂਜੀ।
ਦੀਵਾਲੀ ਦਾ ਵੀ ਸਾਰਿਆਂ ਨੂੰ ਬੜਾ ਚਾਅ ਚੜਿਆ ਹੁੰਦਾ, ਰੰਗੋਲੀਆਂ ਬਣਾਉਦੀਆਂ ਕੁੜੀਆਂ। ਅਗਰੇ।
ਹਾਂਜੀ ਹਾਂ ਸਕੂਲ ਚ ਬੜੇ ਫੈਸਟੀਵਲ ਕਰਵਾਦੇ ਆ ਦੀਪਾਵਲੀ ਦੇ। ਬੱਚੇ ਰੰਗੋਲੀ ਲੈ ਕੇ ਆਓ, ਬੈਲੂਨਸ ਲੈ ਕੇ ਆਓ ਆਪਣੇ ਆਪਣੇ ਰੂਮ ਸਾਫ਼ ਕਰੋ।
ਹਾਂਜੀ, ਸਕੂਲਾਂ ਚ ਤਾਂ ਸਕੂਲਾਂ ਚ ਤਾਂ ਹਰ ਕੋਈ ਤਿਉਹਾਰ ਬੜੀ ਧੂਮ ਧਾਮ ਨਾਲ ਕਰਦੇ ਆ ਸੈਲੀਬਰੇਟ। ਉਥੇ ਤੀਆਂ ਦਾ ਤਿਉਹਾਰ ਆ ਉਹ ਵੀ ਬੜੇ ਵਧੀਆ ਤਰ੍ਹਾਂ ਹਾਂਜੀ ਸਾਰਾ ਕਰਦੇ ਆ ਜੀ।
ਹਾਂਜੀ ਸਕੂਲਾਂ ਚ ਤੇ ਬਹੁਤ ਕਰਦੇ ਬਸ ਉਹਨਾਂ ਨੂੰ ਦਾ ਮੌਕਾ ਚਾਹੀਦਾ ਬਸ ਸਕੂਲ ਵਾਲਿਆਂ ਦੇ ਬਸ।
ਹਾਂਜੀ ਸਕੂਲ ਵਾਲਿਆਂ ਨੂੰ ਹਾਂਜੀ ਪਰ ਵਧੀਆ ਬੱਚਿਆਂ ਨੂੰ। ਇਤਿਹਾਸ ਦੀ ਨੌਲੇਜ ਦਿੰਦੇ ਆ ਜੋੜਦੇ ਆ ਪਰ ਹਾਂਜੀ ਉਹ ਨ ਸਾਨੂੰ ਕਈ ਵਾਰੀ। ਘਰਿਆਂ ਚ ਪਤਾ ਵੀ ਨੀ ਹੁੰਦਾ ਵੀ ਇਹ ਤਿਉਹਾਰ ਆ ਜਿੱਦਾਂ ਤੀਆਂ ਦਾ ਤਿਉਹਾਰ ਆ ਪਰ ਬੱਚਿਆਂ ਕਰਕੇ ਹਾਨਣ ਸਕੂਲ ਜਾਂਦੇ ਨਾ ਉਹਨਾਂ ਦੇ। ਫੰਕਸ਼ਨ ਹੁੰਦਾ ਤਾਂ ਪਤਾ ਚੱਲ ਜਾਂਦਾ ਵਾ। ਹਾਂਜੀ ਇਸ ਲਈ ਵਧੀਆ ਵਾ ਸਕੂਲ ਵਾਲੇ ਵੀ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜ। ਤੜਦੇ ਆ ਸਾਰੀ ਨੌਲੇਜ। ਆ ਸਾਡੇ ਲਈ ਵੀ ਵਧੀਆ ਬੱਚਿਆਂ ਲਈ ਵੀ ਵਧੀਆ।
ਹਮ ਹਮ ਹਾਂਜੀ ਇਹ ਤਾਂ ਹੈ। ਬੱਚੇ ਨੇ ਸੇਵਾਾਨ ਸਿੱਖਣ ਦਾ ਮੌਕਾ ਮਿਲਦਾ ਬੱਚਿਆਂ ਨੂੰ। ਹਮ ਬੱਚਿਆਂ ਸਿੱਖਾਂ ਦਾ ਤਿਉਹਾਰ ਦਾ। ਤਿਉਹਾਰ ਹੋ ਜਾਂਦਾ ਪਹਿਲੇ ਬੱਚੇ ਸਕੂਲ ਸੈਲੀਬ੍ਰੇਟ ਕਰ ਲੈਂਦੇ ਆ ਫਿਰ ਚਲੋ ਆਪਣੀ ਫੈਮਿਲੀ ਨਾਲ ਕਰ ਲੈਂਦੇ ਆ। ਬੱਚਿਆਂ ਦੇ ਦੋ ਦੋ ਵਾਰੀ ਸੈਲੀਬ੍ਰੇਟ ਹੋ ਜਾਂਦੀ।
ਅੱਛਾ ਜੀ ਹਾਂਜੀ ਫ ਹੈ ਘਰ ਵਧੀਆ ਚੀਜ਼ਾਂ।
ਹਾਂਜੀ ਤਿਉਹਾਰ ਸੈਲੀਬ੍ਰੇਟ ਕਰਨੇ ਚਾਹੀਦੇ ਆਪਣੇ ਕਲਚਰ ਨਾਲ ਜੋੜੇ ਰੱਖਦੇ ਹਾਂਜੀ ਹਾਂਜੀ ਦਿਲ। ਰਹਿੰਦਾ ਹੀ ਤਾਂ ਹੈ ਹੀ ਹੈ ਹਰ ਮਹੀਨੇ ਕੋਈ ਨਾ ਕੋਈ ਫੈਸਟੀਵਲ। ਰਹਿੰਦਾ ਓਕੇ ਜੀ ਓਕੇ ਓਕੇ ਜੀ ਸਤਿ ਸ਼ੀ ਅਕਾਲ। ਓਕੇ ਮੈ
ਹੋ ਕਿ।